ਹਲੋ
ਹਾਂਜੀ ਸ ਸ੍ਰੀ ਕਾਲ ਜੀ।
ਸਸ਼ਰੀ ਕਾਲ ਜੀ ਸ ਸ਼੍ਰੀ ਕਾਲ।
ਹਾਂਜੀ, ਹੋਰ ਕੀ ਹਾਲ ਚਾਲ ਏ?
ਵਦੀਆ ਵਦੀਆ ਤੁਸੀਂ ਸੁਣਾਓ
ਹਾਂਜੀ, ਅਸੀਂ ਵੀ ਠੀਕ ਹਾਂ।
ਚਲੋ, ਵਦੀਆ। ਹਾਂਜੀ ਹੋਰ ਮੌਸਮ ਕਿੱਦਾਂ ਤੁਹਾਡੇ ਉੱਥੇ?
ਹ ਬਸ, ਐਥੇ ਤੇ ਗਰਮੀ ਬੋਤ ਹੋ ਰਹੀ ਏ ਬੋਹਤ ਜਿਆਦਾ ਬਾਰਿਸ਼ ਦਾ ਕੋਈ ਨਾਮੋ ਨਿਸ਼ਾਨ ਨੀ ਹੈਗਾ। ਧੁੱਪ ਇੰਨੀ ਤੇਜ, ਅੱਜ ਵੀ ਬੋਤ ਤੇਜ ਧੁੱਪ ਸੀ। ਹੁਣ ਦੇਖੋ ਰਾਤ ਜਦੋਂ ਪੈਂਦੀ ਏ ਤੇ ਥੋੜ੍ਹਾ ਹੋ ਜਾਂਦੈ ਬਦਲ ਜਿਹਾ
ਹਾਂਜੀ-ਹਾਂਜੀ।
ਸ਼ਾਮੀ, ਪਰ ਦਿਨੇ ਤੇ ਗਰਮੀ ਬੜੀ ਹੁੰਦੀ ਏ।
ਓਹ ਤੇ ਹੈ ਹੀ ਏ। ਆਪਣੇ ਹਿਮਾਚਲ ਥੋੜੀ ਐਥੇ ਜਿਵੇਂ ਵਿੱਚ-ਵਿੱਚ ਕਦੀ-ਕਦੀ ਦਿਨੇ ਬਰਸਾਤ ਹੋ ਜਾਂਦੀ ਏ, ਥੋੜ੍ਹਾ-ਬੋਤ। ਧੁੱਪ ਰਹਿੰਦੀ ਏ ਤੇ ਗਰਮੀ ਤੇ ਹੈ ਐਧਰ ਵੀ ਲੇਕਿਨ ਚਲੋ ਠੀਕ-ਠੀਕ ਹੈ ਇੰਨੀ ਵੀ, ਕਹਿ ਸਕਦੇ ਸਵੇਰੇ-ਸ਼ਾਮ ਹਾਂਜੀ-ਹਾਂਜੀ-ਹਾਂਜੀ-ਹਾਂਜੀ ਨੋ ਸਵੇਰੇ ਸ਼ਾਮ ਚਲੋ ਮੌਸਮ ਠ
ਉਧਰ ਤੇ ਬੜਾ ਵਧੀਆ ਮੌਸਮ ਹੁੰਦੈ, ਹਿਮਾਚਲ ਚ ਤੇ
ਹਾਂਜੀ ਸਵੇਰੇ-ਸ਼ਾਮ ਠੀਕ ਹੈ ਲੇਕਿਨ ਦਿਨੇ ਤੇ ਗਰਮੀ ਰਹਿੰਦੀ ਹੈ। ਦਿਨ
ਅੱਛਾ, ਅੱਛਾ-ਅੱਛਾ ਹਾਂ? ਹੋਰ ਉੱਧਰਲੇ ਸਾਈਡ ਤੇ ਕਾਫ਼ੀ ਰੌਣਕ ਹੋਏਗੀ ਐ ਦਿਨਾਂ ਚ?
ਹਾਂ ਥੋੜ੍ਹੀ ਜਿਹੀ ਇਹ ਹੈ ਕਿ ਟੂਰਿਸਟ ਵਗੈਰਾ ਘੱਟ ਹੁੰਦਾ ਆਪਣੇ ਚ ਕਿਉਂਕਿ ਬਰਸਾਤ ਦਾ ਮੌਸਮ ਸ਼ੁਰੂ ਹੋ ਜਾਂਦਾ ਤੇ ਬਰਸਾਤ ਚ ਐਵੇਂ ਹੁੰਦਾ ਹੈ ਕੇ ਪੱਥਰ ਪੁੱਥਰ ਗਿਰਨ ਦਾ ਡਰ ਹੁੰਦਾ ਨਾ ਉਰੇ ਪਰੇ ਜਿੱਦਾਂ ਅਹ ਪਹਾੜੀ ਖਿਸਕਣ ਦਾ ਡਰ ਰਹਿੰਦਾ ਪੱਥਰ ਵਗੈਰਾ ਕਿਉਂਕਿ ਅਹ ਫੋਰ ਲੇਨ ਬਣੇਆ ਨਾ ਹੁਨ ਨਵੇਂ-ਨਵਚਾਰ ਪੰਜ ਸਾਲ ਹੋਏ ਨੇ ਤੇ ਉਸ ਚ ਇਹ ਚਜ ਕਿ, ਜਿਹੜੇ ਵੀ ਅਹ- ਲੋਕ ਆਉਂਦੇ ਜਾਂਦੇ ਨੇ, ਉਹਨਾਂ ਨੂੰ ਪਤਾ ਹੁੰਦਾ ਕਿ ਨਿਊਜ਼ ਵਗੈਰਾ ਦੇਖ ਲੈਂਦੇ ਨੇ ਕਿ ਬਈ ਇਸ ਟਾਈਮ ਆਹ ਰੋਡ ਖਰਾਬ ਹੈ ਇਸ ਟਾਈਮ ਆਹ ਚੀਜ਼ ਖਰਾਬ ਹੈ ਅੱਜ ਕੱਲ ਤੇ ਸੋਸ਼ਲ ਮੀਡੀਆ ਹੈਗਾ ਉਹ ਪਤਾ ਲੱਗ ਹੀ ਜਾਂਦਾ ਸਾਰ
ਹਾਂਜੀ ਹਾਂਜੀ ਅੱਜ ਕੱਲ੍ਹ ਤੇ ਸਭ ਕੁਛ ਪਤਾ ਚੱਲ ਜਾਂਦਾ ਨੈੱਟ ਵਗੈਰਾ ਤੇ ਖੋਲ ਕੇ ਦੇਖਲੋ ਕਿ ਉੱਥੇ ਕੀ ਪ੍ਰੋਬਲਮ ਆ ਰਹੀ ਹੈ ਸਭ ਪਤ
ਹਾਂਜੀ, ਹਾਂਜੀ, ਹਾਂਜੀ, ਹਾਂਜੀ ਬਾਕੀ ਐ ਵੈਦਰ ਵੀ ਅੱਜਕੱਲ ਤੁਹਾਨੂੰ ਪਤਾ ਚੈੱਕ ਹੋ ਹੀ ਜਾਂਦੇ ਨੇ ਬਈ ਕਿਹੜ ਜਗ੍ਹਾ ਕਿਵੇਂ ਦਾ ਵੈਦਰ ਐ, ਬੰਦੇ ਉਸ ਹਿਸਾਬ ਨਾਲ ਚੈੱਕ ਕਰਕੇ ਜਾਂਦੇ ਨੇ ਜਾਂ ਕਿਸੇ ਨੇ ਘੁੰਮਣ ਫਿਰਨ ਜਾਣਾ ਤੇ ਉਹ ਵੀ ਵੈਦਰ ਦੇਖ ਕਿਤੇ ਜਾਂਦਾ ਅ ਜਾਂਦਾ ਕਿ ਬੀ ਇਸ ਟਾਈਮ ਆਪਾਂ ਜਾਵਾਂਗੇ ਆਪਾਂ।
ਗੂਗਲ ਤੇ ਸਭ ਪਤਾ ਲੱਗ ਜਾਂਦਾ ਆ।
ਹਾਂਜੀ ਆਹ ਚੀਜ਼ ਹੈਗੀ।
ਫਾਇਦਾ ਤੇ ਬਹੁਤ ਹੈਗਾ ਇੰਟਰਨੈਟ ਦਾ, ਫਾਇਦਾ ਵੀ ਹੈਗਾ ਨੁਕਸਾਨ ਵੀ ਹੈਗੇ ਨੇ।
ਹਾਂ ਫਾਇਦਾ ਵੀ ਬਹੁਤ ਨੇ ਨੁਕਸਾਨ ਵੀ ਬਹੁਤ ਨੇ।
ਹਾਂਜੀ ਫਾਇਦਾ ਤੇ ਉਹ ਜਿ, ਜਿੜੇ ਫਾਇਦਾ ਚੁੱਕਣ ਵਾਲੇ ਨੇ ਉਹ ਫਾਇਦਾ ਉਠਾ ਲੈਂਦੇ ਨੇ।
ਹਾਂਜੀ ਹਾਂਜੀ ਕਿਉਂਕਿ ਇਸ ਚ ਇਹ ਕਿ ਅਹ ਹੁਣ ਜਿੱਦਾਂ ਕਹਿੰਦੇ ਨੇ ਕਈ ਚੀਜ਼ਾਂ ਕਹਿੰਦੇ ਨੇ ਕਿ ਬਈ ਆਹ ਚੀਜ਼ ਐਪ ਤੋਂ ਸਾਨੂੰ ਅਹ ਡਰ ਲੱਗਦਾ ਵੀ ਪਤਾ ਨੀ ਡਾਊਨਲੋਡ ਕਰਕੇ ਕੁਛ ਪੰਗਾ ਨਾ ਪੈ ਜੇ, ਫੋਨ ਚ ਕੁਛ ਖਰਾਬੀ ਨਾ ਹੋ ਜੇ ਸਕੈਮ ਨਾ ਹੋ ਜੇ ਕੋਈ ਹਾਂਜੀ ਹਾਂਜੀ।
ਸਕੈਮ ਹੋ ਰਹੇ ਨਾ ਅੱਜ ਕੱਲ ਜਿਹੜਾ ਸਾਈਬਰ, ਸਾਈਬਰ ਸਕੈਮ
ਚੀਜ਼ ਨਵੀਂ ਨਵੀਂ ਚੀਜ਼ਾਂ ਦਾ ਕਈ ਵਾਰੀ ਅ ਕੋਈ, ਕੋਈ ਇਹ ਲਿੰਕ ਭੇਜ ਦੇਗਾ ਜੀ ਉਹਨੂੰ ਓਪਨ ਕਰੋਗੇ। ਤੇ ਤਾਨੂੰ ਆਹ ਚੀਜ਼ ਦਾ ਨੁਕਸਾਨ ਹੋਏਗਾ ਪਰ ਸਾਨੂੰ ਨੀ ਪਤਾ ਆਮ ਬੰ ਦੇ ਨੂੰ ਆਹ ਚੀਜ਼ ਤੋਂ ਥੋੜਾ ਅ
ਅਵੇਅਰ ਹੋਣਾ ਜੀ ਸਹੀ ਗੱਲ ਹੈ ਲਿੰਕ ਤੇ ਕਦੇ ਵੀ ਖੋਲਣਾ ਨੀ ਚਾਹੀਦਾ ਅਨਨੋਨ ਪਰਸਨ ਦਾ ਕਦੇ ਵੀ ਨਹੀ ਖੋਲਣਾ
ਹਾਂਜੀ-ਹਾਂਜੀ ਹੁਣ ਕਈ ਵਾਰੀ ਤੇ ਸਿੰਪਲ ਮੈਸੇਜ ਚ ਹੀ ਆਇਆ ਹੁੰਦਾ ਲਿੰਕ। ਹਾਨੂੰ ਨਹੀਂ ਪਤਾ ਲੱਗਦਾ ਸੋਚਦੇ ਕੋ ਪਤਾ ਨੀ ਕੋਈ ਬੈਂਕ ਤੋਂ ਜਾਂ ਜ਼ਰੂਰੀ ਕੋਈ ਆਇਆ ਹੋਏ। ਚਲੋ ਵਟਸਐਪ ਵਗੈਰਾ ਤੇ ਮੰਨ ਸਕਦੇ ਕਿ ਅਨੋਨ ਨੰਬਰ ਤੋਂ ਲਿੰਕ ਆਇਆ ਹੋਏ ਤੇ ਆਪਾਂ ਨਹੀਂ ਕਰਨਾ ਲੇਕਿਨ ਇਹ ਜਿਹ੍ੜੇ ਨੇ ਸਿੰਪਲ ਮੈਸੇਜ ਦੇ ਵੀ ਕਰਦੇ ਨੇ ਨ ਤੇ ਉਸ ਓ ਤਰੀਕੇ ਨਾਲ ਬਣਾ ਕੇ ਭੇਜ ਦੇ ਨੇ ਕਿ ਕੰਪਨੀ ਦੀ ਤਰਫ ਤੋਂ ਹੀ ਮੈਸੇਜ ਆਇਆ। ਫਿਰ ਉਹ ਤੇ ਉਸ ਚ ਵੀ ਸਕੈਮ ਕਰ ਸਕਦੇ ਨੇ ਉਹ ਤੇ ਕਰਨਾ ਹੋਏ ਤੇ ਉਹਨਾਂ ਨੇ।
ਸਹੀ ਕਹਿ ਰਹੇ ਹੋ ਇਹ ਤੇ ਹੁਣ ਦੇਖੋ ਹੁਣ ਆਉਂਦੇ ਰਹਿੰਦੇ ਨੇ ਸਾਨੂੰ ਆਰ ਬੀ ਆਰ ਬੀ ਆਈ ਵਗੈਰਾ ਦੇ ਵੀ ਮੈਸੇਜ ਆਉਂਦੇ ਰਹਿੰਦੇ ਨੇ ਅਲਰਟ ਦੇ
ਹਾਂਜੀ ਹਾਂਜੀ ਆਉਂਦੇ ਤੇ ਜ਼ਰੂਰ ਨੇ ਲੇਕਿਨ ਹੁਣ ਮੰਨ ਲਓ ਕਿਸੇ ਨੇ ਵੈਸੇ ਈ ਇੱਕ ਅੱਧਾ ਮੈਸੇਜ ਏਦਾਂ ਵਿੱਚ ਅਹ ਕਿਸੇ ਨੇ ਪਾਤਾ ਤੇ ਗਲਤ ਜਿਆ ਤੇ ਉਸ ਚੋ ਕਲਿੱਕ ਕਰਤਾ ਤੇ
ਹਾਂਜੀ, ਹਾਂਜੀ ਜਿੰਨੀ ਮਰਜ਼ੀ ਜੀ ਅਵੇਅਰ ਹੋ ਜਾਏ ਲੇਕਿਨ ਕਿਸੇ ਵੇਲੇ ਗ਼ਲਤੀ ਨਾਲ ਬੱਚਾ ਹੀ ਦਬਾ ਦਿੰਦਾ।
ਹਾਂਜੀ ਹਾਂਜੀ ਉਹੀ ਨਾ ਫ਼ਿਰ, ਫ਼ਿਰ ਇੱਕ ਤਰ ਉਹ ਬੰਦਾ ਸੋਚਦਾ ਕਿ ਉਹ ਬਟਨ ਵਾਲੇ ਫੋਨ ਹੀ ਸਭ ਤੋਂ ਬੈਸਟ ਨੇ ਕਿਉਂਕਿ ਕੁਛ ਨਾ ਕਿਸੇ ਨੇ ਕੁੱਛ ਇਹ ਸਕੈਮ ਕਰ ਪਾਉਣਾ ਨਾ ਕੁਛ। ਉਹ ਚੀਜ਼ਾਂ ਠੀਕ ਰਹਿੰਦੀਆਂ। ਲੇਕਿਨ ਇਹ ਇਹ ਵਾਲੇ ਫੋਨ ਛੁਟਦੇ ਕਿੱਥੇ ਨੇ ਆ ਹੱਥ ਚ
ਹਾ ਬਟਨਾਂ ਵਾਲਾ ਫੋਨ ਤੇ ਅੱਜ ਕੱਲ ਕੋਈ ਫੜਦਾ ਹੀ ਨਈ ਓ ਤੇ ਉਹਨਾਂ ਦਾ ਐਂਜ ਉਹਨਾਂ ਨੂੰ ਲੱਗਦਾ ਕਿ ਸਾਡਾ ਲੈਵਲ ਨੀ
ਹਾਂਜੀ ਹਾਂਜੀ ਹਾਂਜੀ ਹਾਂਜੀ ਹ। ਨਹੀਂ ਉਹ ਤੇ ਉਹ ਗਲਤ ਹੈ ਉਹ ਗਲਤ ਹੈ ਬਸ ਬਾਕੀ ਇਹ ਹੈ ਕਿ ਜਿਹਨੂੰ ਪਤਾ ਕਿ ਮੈਂ ਸੋਸ਼ਲ ਮੀਡੀਆ ਛੱਡਣੀ ਛੱਡਣੀ ਹੈ ਉਹ ਚਲੋ ਆਪਣੇ ਜਲੋਂ ਮਨ ਬਣਾ ਲਏ ਲੇਕਿਨ ਉਹ ਵੀ ਮੇਰੇ। ਹਿਸਾਬ ਨਾਲ ਤੇ ਅ ਸਿਕਸਟੀ ਪਰਸੈਂਟ ਤੇ ਛੱਡ। ਲੇਕਨ ਫੋਟੀ ਪਰਸੈਂਟ ਰਹਿੰਦਾ ਕਿ ਮਨ ਗੁਆ ਕਰਦੇਗਾ ਕਿ ਦੁਬਾਰ ਮਨ
ਹਾਂਜੀ- ਹਾਂਜੀ ਪਰ ਨਾ ਮੈਂ ਦੇਖਿਆ ਜੇ ਜਿਹੜੇ ਜਿਹੜੇ ਪੜ੍ਹਨ ਵਾਲੇ ਹੁੰਦੇ ਆ ਨਾ ਜੋ ਬੱਚੇ ਬ੍ਰਿਲੀਅਂਟ ਬੱਚੇ ਹੁੰਦੇ ਆ। ਉਹ ਦੇਖੋ ਸੋਸ਼ਲ ਮੀਡੀਆ ਤੋਂ ਦੂਰ ਰਹਿੰਦੇ ਆ ਮੈਂ ਉਹਨਾਂ ਦੇ ਹੱਥ ਚ ਦੇਖੇ ਨੇ ਬਟਨਾਂ ਵਾਲੇ ਫੋਨ।
ਨਹੀਂ ਹਾਂਜੀ- ਹਾਂਜੀ ਉਹ ਚੀਜ਼ ਤੇ ਹੈ ਉਹ ਚੀਜ਼ ਤੇ ਹੈਗੀ ਹੈ।
ਇਹ ਜਿਹੜੇ ਇਹ ਆਈ ਆਈ ਟੀ ਚ ਜਿਹੜੇ ਬੱਚੇ ਇਹ ਕਰ ਰਹੇ ਨੇ। ਕੰਪੀਟੀਸ਼ਨਸ ਦੀ ਤਿਆਰੀ ਕਰ ਰਹੇ ਨੇ ਹਾਂਜੀ। ਜੀ ਉਹਨਾਂ ਦੇ ਹਥ ਚ ਮੈਂ ਬਟਨਾਂ ਵਾਲੇ ਫੋਨ ਵੀ ਦੇਖੇ ਜੇ। ਕਿ ਉਹ ਕਹਿੰਦੇ ਨੇ ਅਸੀਂ ਅ ਸਾਡਾ ਕੋਂਸਟੇਸ਼ਨ ਖਤਮ ਹੋ ਜਾਏਗਾ ਪੜ੍ਹਾਈ ਅਸੀਂ ਅਗਰ ਟੱਚ ਫੋਨ ਲੈ ਲਿਆ ਤੇ ਤੇ ਉਹ ਕਹਿੰਦੇ ਅਸੀਂ ਸਿਰਫ ਸੁਣਨਾ ਕਰਨਾ ਹੀ ਹੁੰਦਾ ਇਸ ਵਾਸਤੇ ਬਟਨ ਵਾਲੇ ਫੋਨ ਪਕੜੇ ਹੋਏ ਨੇ ਉਹਨਾਂ ਨੇ ਹੱਥਾਂ ਚ ਦੇਖੋ ਜਿਨ੍ਹਾਂ ਨੇ ਆਪਣੀ ਲਾਈਫ਼ ਬਣਾਉਂਣੀ ਹੈ। ਉਹ ਸੋਸ਼ਲ ਮੀਡੀਆ ਤੋਂ ਦੂਰ ਹੀ ਰਹਿੰਦੇ ਨੇ।
ਉਹ ਤੇ ਹੈ ਹੀ ਕਿਉਂਕਿ ਉਹਨਾਂ ਨੂੰ ਪਤਾ ਜੇ ਇਥੇ ਸੋਸ਼ਲ ਮੀਡੀਆ ਵਾਲੀ ਚੀਜ਼ ਆਪਾਂ ਕੀਤੀ ਜਾਂ ਫਿਰ ਅ ਚਲਾਇਆ ਫੋਨ ਤੇ ਉਹ ਤੇ ਫਿਰ ਜ਼ਿੰਦਗੀ ਖ਼ਰਾਬ ਕਰਨ ਵਾਲੇ ਹੀ ਕੰਮ ਆ ਫਿਰ ਉਸ ਚ ਫੇਰ ਉਹਨਾਂ ਨੇ। ਪੜ੍ਹਾਈ ਕਰ ਪਾਉਣੀ ਨਾ ਕੋਈ ਚੀਜ਼ ਕਰ ਪਾਉਣੀ ਉਸ ਚ ਕੁਛ ਵੀ ਨਹੀਂ ਹੋ ਪਾਉਣਾ ਫਿਰ ਕਿਉਂਕਿ ਇੱਕ ਵਾਰੀ ਜੇ ਇਹਦੀ ਲਤ ਲੱਤ ਲੱਗ ਜੇ ਤੇ ਛੱਡਨੀ ਕਿਹੜੀ ਆਸਾਨ ਹੈ।
ਬੜੀ ਮੁਸ਼ਕਿਲ ਜੀ ਅੱਜ ਕੱਲ ਤੇ ਤੁਸੀਂ ਦੇਖ ਰਹੇ ਹੋ ਜੋ ਬੱਚੇ ਅਡਿਕਟ ਹੋ ਗਏ ਨੇ ਉਹਨਾਂ ਨੂੰ ਤੇ ਕਈ ਬਿਮਾਰੀਆਂ ਹੋ ਜਹੀ। ਗੇਮਸ ਖੇਲਦੇ ਨਾ ਚੌਵੀਸ ਘੰਟੇ। ਹਾਂਜੀ ਮੈਂ ਤੇ ਦੇਖੇ ਦਿਮਾਗ। ਹਾਂਜੀ ਮੈਂਟਲੀ ਵੀ ਅਪਸੈਟ ਹੋ ਜਾਂਦੇ ਨੇ। ਜੇ ਕੋਈ ਦੇਖੇ ਮੈਂ ਕੇਸ
ਹਾਂ ਕਈ ਕਈ ਕਈ ਕੇਸਿਸ ਹੈਗੇ ਨੇ ਐਵੇਂ ਦੇ।
ਹਾਂਜੀ ਨਿਊਜ਼ ਵਗੈਰਾ ਚ ਆਉਂਦਾ ਰਹਿੰਦਾ ਹੈ ਜੋ ਜ਼ਿਆਦਾ ਹੱਦ ਤੋਂ ਜ਼ਿਆਦਾ ਬੱਚੇ ਅਡਿਕਟ ਹੈਗੇ ਨੇ ਗੇਮਸ ਦੇ। ਉਹਨਾਂ ਦੇ ਮਾਇੰਡ ਤੇ ਵੀ ਅਸਰ ਪੈ ਜਾਂਦਾ ਹੈ।
ਜਿੱਦਾਂ ਚੌਦਾਂ ਚੌਦਾਂ ਪੰਦਰਾਂ ਪੰਦਰਾਂ ਸਾਲ ਦੇ ਇੱਕ ਦੋ ਵੀਡੀਓ ਆਈਆਂ ਸੀ ਪਿੱਛੇ ਜੇਹੇ ਕਹਿੰਦੇ ਬਈ ਇਹਨਾਂ ਇਹਨਾਂ ਨੇ ਗੇਮਾਂ ਖੇਲੀਆਂ ਕਿ ਉਹ ਹੱਥ ਉਵੇਂ ਚੱਲਦੇ ਨੇ ਹੁਣ ਜਿੱਦਾਂ ਬਟਨ ਤੇ ਜਿੱਦਾਂ ਚਲਾਉਂਦੇ ਸੀ ਉਦਾ ਹੀ ਹੱਥ ਚਲਦੇ ਨੇ ਮਾਇੰਡ ਉਸ ਹਿਸਾਬ ਨਾਲ। ਟਰੀਟ ਕਰਦਾ ਕਿ ਵੀ ਇਦਾ ਹੀ ਕਰੀ ਚੱਲੋਗਾ ਉਹ ਡਾਕਟਰਾਂ ਕੋਲ ਜਾਂਦੇ ਨੇ ਫ਼ਿਰ ਠੀਕ ਕਰਾਣਾ ਪਉਣਾ ਏਦਾਂ ਦਾ ਇਲਾਜ
ਹਾਂਜੀ ਉਹੀ ਕਈ ਡਿਪਰੈਸ਼ਨ ਚਲੇ ਜਾਂਦੇ ਨੇ ਔਰ ਕੁਛ ਲੋਕ ਤੇ ਅ ਅਪਸੈਟ ਮਡ ਅਪਸੈਟ ਹੋ ਮਾਇਂਡ ਤੋਂ ਹੀ ਅਪਸੈਟ ਹੋ ਜਾਂਦੇ ਨੇ ਸਾਰੀ ਉਮਰ ਵਾਸਤੇ
ਹਾਂਜੀ ਹਾਜੀ ਉਹ ਤੇ ਫੇਰ ਅਹ ਜਿੱਦਾਂ ਹੁਣ ਕਈ ਵਾਰੀ ਅ ਆਹ ਵੀ ਕੇਸਿਸ ਹੈਗੇ ਨੇ ਕਿ ਬੱਚੇ ਛੋਟੇ ਛੋਟੇ ਹੁੰਦੇ ਨੇ ਉਹ ਫੇਰ ਸ਼ਿਕਾਇਤਾਂ ਲੈ ਕੇ ਆਉਂਦੇ ਨੇ ਡਾਕਟਰਾਂ ਕੋਲ ਵੀ ਆਹ ਚ ਬੱਚੇ ਬੋਲਦੇ ਕਿਉਂ ਨੀ ਵੀ ਇੰਨੇ ਤਿੰਨ ਤਿੰਨ ਚਾਰ ਚਾਰ ਸਾਲ ਦੇ ਹੋ ਗਏ ਨੇ ਫਿਰ ਉਹ ਚੀਜ਼ਾਂ ਹੁੰਦੀਆਂ ਕਿ ਥੋੜਾ ਜਿਹਾ ਬੱਚਾ ਕਿਵੇਂ ਕਿਦੇ ਮਤਲਬ ਕਿੱਦਾਂ ਦੇ ਉਸ ਚ ਜੀ ਜੀਆ ਮਤਲਬ ਜ ਕਿੱਦਾਂ ਦਾ ਉਹਦਾ ਸਰਕਲ ਸੀਗਾ ਲਾਈਫ ਸਰਕਲ ਕਿਵੇਂ ਦਾ ਚੱਲ ਰਿਹਾ ਉਹਦਾ ਕਿੱਦਾਂ ਕਿਹੜੀ ਚੀਜ਼ ਹੈ ਕੀ ਹੋ ਰਹੀ ਉਹ ਬੱਚੇ ਨਾਲ ਉਹ ਚੀਜ਼ਾਂ ਜ਼ਿਆਦਾ ਮੈਟਰ ਕਰਦੀ ਕਿਉਂਕਿ ਉਸ ਚੋਂ ਹੀ ਬੱਚੇ ਨੇ ਸਿੱਖਣਾ ਜੇ ਤਾਂ ਬੱਚਾ ਸ਼ੁਰੂ ਤੋਂ ਹੀ ਤੁਸੀਂ ਜਿੱਦਾਂ ਮੰਨ ਲਓ ਚਲੋ ਇੱਕ ਦੋ ਸਾਲ ਇੱਕ ਡੇਢ ਸਾਲ ਤੱਕ ਬੱਚਾ ਤੇ ਚਲੋ ਕੀ ਫੋਨ ਫੜੇਗਾ ਲੇਕਿਨ ਜਦੋਂ ਦੋ ਢਾਈ ਤੱਕ ਪਹੁੰਚਦਾ ਹੈ ਤੇ ਉਹ ਫੋਨ ਫੜਨਾ ਸ਼ੁਰੂ ਕਰੇਗਾ ਹੌਲੀ ਹੌਲੀ ਫਿਰ ਫੋਨ ਵੱਲ ਧਿਆਨ ਜਾਏਗਾ।
ਅਰੇ ਇੱਕ ਸਾਲ ਦੇ ਬੱਚੇ ਨੂੰ ਵੀ ਪਤਾ ਹੈ ਅਸੀਂ ਕਿਵੇਂ ਸਕਰੀਨ ਸਕਰੋਲ ਕਰਨੀ ਹੈ ਸਭ ਕੁੱਛ ਪਤਾ ਰਿਹਾ ਅੱਜ
ਹਾਂ ਉਹ ਤੇ ਚਲੋ ਅ ਇੱਕ ਡੇਢ ਦੇ ਬੱਚੇ ਨੂੰ ਚਲੋ ਇਹ ਹੁੰਦਾ ਕਿ ਪੇਰੈਂਟਸ ਆਪਣੇ ਹਿਸਾਬ ਨਾਲ ਕੰਟਰੋਲ ਕਰ ਸਕਦੇ।
ਹਾਂ ਕੰਟਰੋਲ ਕਰ ਸਕਦੇ ਹਾਂ ਬਸ ਅਸੀਂ ਇਹ ਇੱਕ ਸਾਲ ਦੀ ਉਮਰ ਦੋ ਸਾਲ ਦੀ ਉਮਰ ਤੱਕ ਹੀ ਕੰਟਰੋਲ ਕਰ ਸਕਨੇ ਹਾਂ ਉਸ ਤੋਂ ਬਾਅਦ ਨੀ ਬੱਚੇ ਫੇਰ
ਫੇਰ ਉਸ ਤੋਂ ਬਾਅਦ ਥੋੜੀ ਜਿਹੀ ਆਦਤਾਂ ਵੀ ਸਾਡੀਆਂ ਮਹਂਦੀਆਂ ਆਪਾਂ ਸੋਚਦੇ ਹਾਂ ਕਿ ਬੱਚੇ ਨੂੰ ਫੋਨ ਫੜਾ ਦਈਦਾ ਤੇ ਬੱਚਾ ਲੱਗਿਆ ਰਹੇ ਚਲੋ ਸਾਈਡ ਤੇ ਬਹਿ ਕੇ ਇੱਕ ਜਗ੍ਹਾ ਤੇ
ਕੰਮ ਕਰਨਾ ਹੈ ਜਿਵੇਂ ਮਦਰਸ ਕਹਿੰਦੀਆ ਜਿਵੇਂ ਅਸੀਂ ਘਰ ਦਾ ਕੰਮ ਕਰਨਾ ਡੇਲੀ ਰੂਟੀਨ ਦਾ ਫੋਨ ਫੜਾ ਦਿੱਤਾ ਬਸ ਇੱਥੇ ਹੀ ਗ਼ਲਤੀ ਕਰ ਜਾਂਦੇ ਆ ਨਾ ਅਸੀਂ ਇੱਥੇ ਇੱਥੇ ਹੀ ਆਪਣੇ ਵਾਸਤੇ ਗ਼ਲਤੀ ਕਰ ਜਾਂਦੇ ਹਾਂ ਬੱਚੇ ਨੂੰ ਸਕਰੀਨ ਤੋਂ ਦੂਰ ਦੂਰ ਹੀ ਰੱਖਣਾ ਚਾਹੀਦਾ ਬ ਬੱਚੇ ਨੂੰ ਸਕਰੀਨ ਤੋਂ ਜਿੰਨਾ ਹੋ ਸਕੇ ਉਨਾਂ
ਹਾਂਜੀ ਪਰ ਨਹੀਂ ਨਹੀਂ ਉਹ ਮਤਲਬ ਜੀ ਇਹ ਅੱਜ ਕੱਲ੍ਹ ਦੇ ਜਿਹੜੀ ਜਨਰੇਸ਼ਨ ਹੈ ਬਹੁਤ ਔਖਾ ਹੈ ਅਹ ਭਾਵੇਂ ਪੇਰੈਂਟਸ ਨੇ ਭਾਵੇਂ ਬੱਚੇ ਨੇ ਉਹ ਨਹੀਂ ਹੋ ਪਾਉਂਦਾ ਬਹੁਤ ਔਖਾ ਹੈ ਜੀ
ਹ ਹਾਂਜੀ
ਹਰ ਹਰ ਤੀਜੇ ਹਰ ਦੂਜੇ ਤੀਜੇ ਘਰ ਆਹ ਚੀਜ਼ਾਂ ਨੋਰਮਲ ਹੀ ਨੇ ਕਿਵੇਂ ਬੱਚੇ ਨੂੰ ਫੋਨ ਫੜਾਇਆ ਜੀ ਫੇਰ ਆਪਸ ਚ ਸ਼ਿਕਾਇਤ ਕਰ ਰਹੇ ਹੁੰਦੇ ਨੇ ਪੇਰੈਂਟਸ ਕਿ ਯਾਰ ਆਪਾਂ ਕੀ ਕਰੀਏ ਕੁਛ ਨੀ ਹੋ ਸਕਦਾ ਕੀ ਕਰੀਏ ਆਹ ਚੀਜ਼ਾਂ ਹੋ ਸਾਰ
ਹਾਂ ਅਸੀਂ ਆਦਤ ਤੇ ਅਸੀਂ ਖੁਦ ਹੀ ਲਗਾਉਂਦੇ ਹਾਂ ਬੱਚਿਆਂ ਨੂੰ ਬਚਪਨ ਤੋਂ ਹੀ ਬਾਅਦ ਬਾਅਦ ਚ ਖੁਦ ਹੀ ਪਰੇਸ਼ਾਨ ਹੋ ਜਾਂਦੇ ਆ ਅੱਛਾ ਜਿਹੜੇ ਬ ਜਿਆਦਾ ਫੋਨ ਚਲਾਉਂਦੇ ਆ ਨਾ ਉਹਨਾਂ ਦੀ ਲਰਨਿੰਗ ਪਾਵਰ ਵੀ ਬੜੀ ਸਲੋ ਹੋ ਜਾਂਦੀ ਹੈ ਸਟੱਡੀ ਚ ਵੀ ਉਹਨਾਂ ਦੀ ਮਤਲਬ ਉਹ ਚੀਜ਼ ਨਹੀਂ ਰਹਿੰਦੀ ਹੈਗੀ ਲਰਨਿੰਗ ਪਾਵਰ ਇੰਨੀ ਘੱਟ ਹੋ ਜਾਂਦੀ ਹੈ ਕਿਉਂਕਿ ਉਹ ਹਰ ਚੀਜ਼ ਦੀ ਹੈਲਪ ਮੋਬਾਇਲ ਤੋਂ ਲੈ ਲੈਂਦੇ ਨੇ ਖੁਦ ਆਪਣਾ ਦਿਮਾਗ ਨਹੀਂ ਲਗਾਉਣਾ ਚਾਹੁੰਦੇ ਕੋਈ ਵੀ ਪਰੇਸ਼ਾਨੀ ਆ ਗਈ ਹੈ ਚਲੋ ਜੀ ਖੋਲਿਆ ਚੈਟ ਜੀ ਪੀ ਟੀ ਖੋਲਿਆ ਜਾਂ ਕੁਛ ਹੋਰ ਖੋਲਿਆ ਆਪਣੀ ਹੈਲਪ ਲੈ ਲਈ ਇਸ ਵਜਾ ਨਾਲ ਨਾ ਬੱਚਿਆਂ ਦੀ ਬੱਚਿਆਂ ਦੀ ਲਰਨਿੰਗ ਪਾਵਰ ਵੀ ਖ਼ਤਮ ਹੋ ਚੁੱਕੀ ਹੈ ਉਹਨਾਂ ਦੀ ਸਮਰਨ ਸ਼ਕਤੀ ਬੜੀ ਘੱਟ ਹੋ ਚੁੱਕੀ ਹੈ ਕਿਉਂਕਿ ਉਹਨਾਂ ਨੂੰ ਹਰ ਚੀਜ਼ ਵਿੱਚ ਹੈਲਪ ਚਾਹੀਦੀ ਹੈ ਖੁਦ ਤੇ ਕੁੱਝ ਕਰਦੇ ਨੀ ਹੈਗੇ ਉਹਨਾਂ ਨੂੰ ਉਹ ਇਸ ਚੀਜ਼ ਦੀ ਵੀ ਉਹਨਾਂ ਦੇ ਮੈਂਟਲੀ ਜਿਹੜੀ ਉਹਨਾਂ ਦੀ ਪ੍ਰੋਗੈਸ ਨਾ ਘੱਟ ਹੁੰਦੀ ਜਾਂਦੀ ਪਈ ਹੈ
ਉਹ ਤੇ ਹੈ ਹੀ ਹੈ ਜੀ ਕਿਉਂਕਿ ਕਿਉਂਕਿ ਜਦੋਂ ਤੱਕ ਬੱਚਾ ਅ ਸੁਰਾਉਡ ਜਿੱਦਾਂ ਹੁੰਦਾ ਬੱਚੇ ਦਾ ਉਹ ਨਹੀਂ ਰਹਿ ਬਹੁਤ ਔਖਾ ਕਿਉਂਕਿ ਜਿੱਦਾਂ ਹੁਣ ਕੋਈ ਇੱਕ ਬੱਚਾ ਬੈਠਾ ਤੇ ਉਹ ਜਿੱਦਾਂ ਫੋਨ ਫੂਨ ਚਲਾਉਂਦਾ ਕੱਲਾ ਫੋਨ ਨਾਲ ਹੀ ਆਪਣਾ ਟਾਈਮ ਬਿਤਾਉਂਦਾ ਉਹਨੂੰ ਤੁਸੀਂ ਚਾਰ ਪੰਜ ਬੱਚੇ ਵਿੱਚ ਬਿਠਾਓਗੇ ਤੇ ਉਹਨਾਂ ਨਾਲ ਗੱਲਾਂ ਬਾਤਾਂ ਨਹੀਂ ਕਰੇਗਾ ਕਿਉਂਕਿ ਉਹਨੂੰ ਅਹ ਪਤਾ ਹੀ ਨਹੀਂ ਹੈ ਵੀ ਕਿਵੇਂ ਕਿਹਦੇ ਨਾਲ ਕੀ ਚੀਜ਼ ਕਰਨੀ ਕਿਵੇਂ ਨਹੀਂ ਉਹ ਫ਼ਿਰ ਉਹ ਚੀਜ਼ਾਂ ਫਿਰ ਢੱਲ ਨੀ ਪਾਉਂਦਾ ਫਿਰ ਉਹਦੇ ਲਈ ਔਖਾ ਹੋ ਜਾਂਦਾ ਬੱਚੇ ਨੂੰ ਟਾਈਮ ਨਿਕਾਲਣਾ ਫੇਰ ਉਹ ਚੀਜ਼ਾਂ ਲਈ
ਹਾਂ ਇਹ ਤੇ ਹੈ ਵੇ ਉਹੀ ਨਾ ਬਸ ਇਹੀ ਹੁਣ ਦੇਖੋ ਕੋਈ ਵੀ ਘਰ ਚ ਚਾਰ ਬੰਦੇ ਹੈਗੇ ਨੇ ਉਹ ਆਪਸ ਵਿਚ ਗੱਲ ਹੀ ਨਹੀਂ ਕਰਦੇ। ਚਾਰੋਂ ਬੰਦਿਆਂ ਦੇ ਹੱਥ ਚ ਫੋਨ ਹੋਏਗਾ।
ਹਾਂਜੀ ਹਾਂਜੀ ਬਸ ਉਹ ਚਾਰੇ ਅਲੱਗ ਅਲੱਗ ਬੈਠੇ ਹੋ ਭਾਵੇਂ ਟੀਵੀ ਟੀਵੀ ਵੀ ਲੱਗਿਆ ਹੁੰਦਾ ਸਾਹਮਣੇ ਤਾਂ ਵੀ ਐਵੇਂ ਹੀ ਫਿਰ ਚੱਲੀ ਜਾਂਦਾ ਕੰਮ।
ਹੋਈ ਨਾ ਫੈਮਲੀ ਦੀ ਕੋਨਵਰਸੇਸ਼ਨਨ ਹੀ ਖਤਮ ਹੋ ਚੁੱਕੀ ਹੈ ਆਪਸ ਵਿੱਚ। ਤੇ ਬਿਲਕੁਲ
ਅਹ ਰੌਲਾ ਪੈਂਦਾ ਹੁੰਦਾ ਸੀ ਪਰਿਵਾਰਾਂ ਚ ਬਈ ਹਾਂ ਜ਼ਿਆਦਾ ਹੁੰਦੇ ਸੀ ਹਾਂ ਪਰ ਓਨੇ ਹੁਣ ਫੋਨਾਂ ਕਰਕੇ ਘੱਟ ਗਿਆ ਲੋਕੀ ਸੋਚਦੇ ਕਿ ਫੋਨ ਕਰਕੇ ਚਲੋ ਦੂਰ ਵਾਲੇ ਬੰਦਿਆਂ ਨਾਲ ਗੱਲ ਕਰ ਲਾਂ। ਪਰ ਨੇੜੇ ਵਾਲੇ ਬੰਦੇ ਵੀ ਕਿੱਥੇ ਨੇੜੇ ਵਾਲੇ ਬੰਦੇ ਵੀ ਗੱਲਬਾਤ ਕਰਦੇ ਨੀ ਬਹੁਤ ਘੱਟ।
ਹਾਂ ਹਾਂ ਉਹੀ ਕਹਿ ਰਹੀ ਆਂ ਕਿ ਫੈਮਿਲੀ ਚ ਹੋ ਕੇ ਨੀ ਅਸੀਂ ਆਪਸ ਵਿੱਚ ਗੱਲਬਾਤ ਕਰਦੇ ਕਈ ਕਈ ਦਿਨ ਬੀਤ ਜਾਂਦੇ ਨੇ ਉਹਨਾਂ ਜੀ ਸਭ ਬਿਜ਼ੀ ਨੇ ਆਪਣੇ ਆਪਣੇ
ਹਾਂਜੀ ਹਾਂਜੀ
ਹਾਂਜੀ ਬਿਲ ਹੋਰ ਸਭ ਠੀਕ ਪਰਿਵਾਰ ਚ ਸਭ ਠੀਕ ਏ ਤੁਹਾਡੇ
ਕੰਮ ਹਾਂਜੀ ਸਭ ਵਧੀਆ ਸਭ ਵਧੀਆ ਜੀ ਸਾਰੇ ਵਧੀਆ ਹੋਰ ਤੁਸੀਂ ਸੁਣਾਓ ਤਾਂ ਸਾਰੇ ਕਿਵੇਂ ਐ ਹੁਣ
ਹਾਂਜੀ ਸਭ ਅੱਸੀ ਵੀ ਠੀਕ ਹੈਗੇ ਆਂ ਚਲੋ ਬ ਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਬੜੇ ਦਿਨਾਂ ਬਾਅਦ ਤੁਸੀਂ ਕੀਤੀ ਗੱਲ ਚਲੋ ਜੀ ਠੀਕ ਕਰਦੇ ਰਿਹਾ ਕਰੋ ਫੋਨ ਹੋਰ ਹਾਲ ਚਾਲ ਪਤਾ ਲੱਗ ਜਾਂਦਾ ਐ ਹਾਂਜੀ ਠੀਕ ਹੈ ਜੀ ਸਤ ਸ੍ਰੀ ਕਾਲ ਜੀ